ਹੈਲੋ, ਆਵਾਜ਼ ਆ ਰਈ ਤੁਆਨੂੰ ਮੇਰੀ ਹਾਂਜੀ ਸਸ਼ ਸ੍ਰੀ਼ ਕਾਲ।
ਹਾਂਜੀ-ਹਾਂਜੀ ਆ ਰਈ ਜੀ ਆਵਾਜ਼।
ਠੀਕ ਏ ਠੀਕ ਏ ਹੋਰ ਕਿਵੇਂ ਓ? ਵਧੀਆ ਜੀ ਬਸ ਹੁਣੇ ਡਿਨਰ-ਡੁਨਰ ਕਰ ਰੇ ਸੀ। ਤੁਸੀ ਦੱਸੋ ਕੀ ਕਰ ਰਿਓ?
ਅਸੀ ਜੀ ਕੁਛ ਨੀ ਬਸ ਹੁਣੇ ਫਰੀ ਹੋਏ ਆ। ਮੈਂ ਕਿਆ ਚਲੋ ਤੁਹਾਨੂੰ ਕੋਲ ਇੱਕ ਅੱਧੀ ਲਾ ਲੀਏ। ਅੱਜ ਕੱਲ੍ਹ ਜਿਵੇਂ ਸਵੇਰੇ ਜਲਦੀ ਉੱਠਿਆ ਨੀ ਜਾਂਦਾ ਫੇਰ ਕੰਮ ਸਾਰੇ ਪੈਂਨਡਿੰਗ ਰੈਂਦੇ ਨੇ।
ਹਾਂਜੀ-ਹਾਂਜੀ ਬਸ ਕਈ ਵਾਰ ਜਿਵੇਂ ਹੁਣ ਫ ਰਾਤੀ ਲੇਟ ਸੋਈ ਦਾ ਹਨਾ ਤੇ ਫੋਨ ਜਾਦਾ ਈ ਯੂਜ ਕਰਦੇ ਤੇ ਓਦੇ ਕਰ ਕੇ ਵੀ ਲੇਟ ਜਲ ਅ ਰਾਤੀ ਲੇਟ ਸੌਣ ਨਾਲ ਸਵੇਰੇ ਜਲਦੀ ਉੱਠਿਆ ਨੀ ਜਾਂਦਾ ਨਾ ਤੇ ਫੇਰ ਟਾਈਮ ਤੇ ਫੇਰ ਕੰਮ ਵੀ ਨੀ ਹੋ ਪਾਂਦੇ ਸ ਵੇਰੇ ਜਲਦੀ ਨਾ ਉੱਠਣ ਨਾਲ ਹਾਂਜੀ ਸਾਨੂੰ ਜਲਦੀ ਸੋਣਾ ਚਾਈਦੈ ਤੇ ਸਵੇਰੇ ਜਲਦੀ ਉੱਠਣਾ ਚਾਈਦੈ ਸਵੇਰੇ ਜਲਦੀ ਉੱਠਣ ਦਾ ਬੋ ਸਾਰੇ ਫੈਦੇ ਹੁੰਦੇ ਆ ਹਨਾ ਜਿਵੇਂ ਆਪਾਂ ਕ ਸਵੇਰੇ ਜਲ ਦੀ ਉੱਠ ਕੇ ਕਿਉਂਕੀ ਸਵੇਰੇ ਅਗਰ ਆਪਾਂ ਜਲਦੀ ਉੱਠਣਾ ਇੱਕ ਤੇ ਤਾਜ਼ੀ ਹਵਾ ਮਿਲਦੀ ਐ ਸਾਨੂੰ ਹਨਾ ਤੇ ਸਾਡੀ ਬੋਡੀ ਲਈ ਅੱਛੇ ਹੁੰਦੀ ਏ ਅਗਰ ਸਵੇਰੇ ਜਲਦੀ ਉੱਠ ਕੇ ਵੋਕ ਕਰਨ ਜਾਈਏ ਉਦੇ ਨਾਲ ਸਾ ਸਾਡੇ ਸਰੀਰ ਦੀ ਕਈ ਬਿਮਾਰੀਆਂ ਦੂਰ ਹੁੰਦੀ ਏ ਤੇ ਨਾਲੇ ਤੰਦਰੁਸਤੀ ਅਤੇ ਫੁ ਫੁਰਤੀਲੀ ਮਤਲਬ ਬੋੜੀ ਸਾਡੀ ਸਾਰਾ ਦਿਨ ਰੈਂਦੀ ਐ ਹਨਾ। ਸਾਨੂੰ ਆਲਸ ਨੀ ਆਂਦਾ ਸਾਰਾ ਦਿਨ ਹੋਰ ਵੀ ਕਈ ਫੈਦੇ ਹੁੰਦੇ ਨੇ ਸਵੇਰੇ ਜਲਦੀ ਉੱਠਣ ਦੇ ਸਾਨੂੰ ਸਵੇਰੇ ਜਲਦੀ ਉੱਠ ਕੇ ਯੋਗਾ ਕਰਨੀ ਚਾਈਦੀ ਐ। ਜੋ ਸਾਡੇ ਸਰੀਰ ਲਈ ਵਧੀਆ ਹੁੰਦੀ ਏ ਪਰ ਤੁਸੀਂ ਸੁਣਿਆ ਈ ਹੋਏਗਾ ਜਿਵੇਂ ਸਵੇਰੇ ਜਲਦੀ ਉੱਠ ਕੇ ਜੇ ਅਗਰ ਅਸੀਂ ਹਰੀ ਗਾਂਸ ਦੇ ਉੱਤੇ ਅਗਰ ਆਪਾਂ ਚੱਲੀਏ ਤੇ ਓਦੇ ਨਾਲ ਸਾਡੀ ਅੱਖਾਂ ਦੀ ਰੋਸ਼ਨੀ ਵੀ ਕਿੰਨੀ ਤੇਜ਼ ਹੋ ਜਾਂ ਤੇਜ਼ ਹੁੰਦੀ ਐ ਹਨਾ। ਤਾਂਨੂੰ ਮਤਲਬ ਕਈ ਕਈ ਫੈਦੇ ਹੁੰ ਮਿਲਦੇ ਨੇ ਸਾਡੀ ਬੋਡੀ ਨੂੰ ਵੀ ਤੇ ਸਾਨੂੰ ਵੀ ਕਈ ਫੈਦੇ ਹੁੰਦੇ ਐ ਕਿਉਂਕੀ ਇੱਕ ਤਾਂ ਸਵੇਰੇ ਜਲ ਦੀ ਹ ਇੱਕ ਤਾਂ ਸਵੇਰੇ ਜਲਦੀ ਉੱਠਣ ਨਾਲ ਤਾਜ਼ੀ ਹਵਾ ਹੁੰਦੀ ਏ, ਵਾਤਾਵਰਨ ਸ਼ੁੱਧ ਹੁੰਦੈ ਕੋਈ ਪੋਲਊਸ਼ਨ ਨੀ ਹੁੰਦਾ ਸਵੇਰੇ ਤੇ ਨਾਲੇ ਸਵੇਰੇ ਜਿੰਨੀ ਜਾਦਾ ਜਲਦੀ ਆਪਾਂ ਉੱਠਾਂਗੇ ਉਨੇ ਈ ਸਾਡੇ ਟਾਈਮ ਤੇ ਕੰਮ ਵੀ ਹੋ ਜਾਂਦੈ ਹਨਾ ਤੇ ਤੇ ਨਾਲੇ ਸਾਨੂੰ ਪੂਰਾ ਦਿਨ ਜੋਵੇ ਆਲਸ ਵੀ ਨੀ ਆਂਦਾ।
ਹਾਂਜੀ।
ਹੋਰ ਕੀ ਹੋਰ ਤੁਹਾਨੂੰ ਕੀ ਲੱਗਦੈ ਹੋਰ?
ਹਾਂਜੀ ਜਿਵੇਂ-ਜਿਵੇਂ-ਜਿਵੇਂ ਤੁਸੀਂ ਦੱਸਿਆ ਬੋਤ ਵਧੀਆ ਦੱਸਿਐ। ਤੇ ਸਾਨੂੰ ਜਿਵੇਂ ਸਵੇਰੇ ਜਲਦੀ ਉੱਠਣਾ ਚਾਈਦੈ ਕਿਉਂਕੀ ਇੱਕ ਆਪਾਂ ਜਲਦੀ ਸਵੇਰੇ ਉੱਠਾਂਗੇ ਤੇ ਇੱਕ ਆਪਾਂ ਚੁਸਤ ਰਵਾਂਗੇ ਨਈ ਤੇ ਬੰਦਾ ਲੇਟ ਉੱਠਦੈ ਇੱਕ ਸੁਸਤ ਜਾ ਰੈਂਦਾ ਏ ਇਕ ਸਰੀਰ ਚ ਥਕਾਨ ਜੀ ਰੈਂਦੀ ਏ ਜਿਵੇਂ ਮੈਂ ਬੰਦਾ ਪਤਾ ਨੀ ਕਿੰਨਾ ਕੰਮ ਕਰਕੇ ਆਇਆ ਹੋਏ ਤੇ ਬੋਤ ਜਿਵੇਂ ਥਕਾਨ ਹੋ ਜਾਂਦੀ ਬੰਦੇ ਨੂੰ ਏਦਾਂ ਰੈਂਦਾ ਔਰ ਜਿਵੇਂ ਕੀ ਤੁਸੀਂ ਕੈ ਰੇ ਸੀ ਕੀ ਸਾਨੂੰ ਸਵੇਰੇ ਉੱਠ ਕੇ ਜਲਦੀ ਉੱਠ ਕੇ ਜਿਵੇਂ ਹਰੀ ਗਾਸ ਦੇਖਣੀ ਚਾਹੀਦੀ ਏ, ਉਹਦੇ ਨਾਲ ਸਾਡੀ ਅੱਖਾਂ ਦੀ ਰੋਸ਼ਨੀ ਵੱਧਦੀ ਐ ਐਵੇਂ ਈ। ਸਾਨੂੰ ਯੋਗਾ ਕਰਨਾ ਚਾਹੀਦਾ ਏ, ਜਿਵੇਂ ਕੁਛ ਲੋਕ ਤੁਸੀਂ ਦੇਖਿਓ ਔਨੇ ਸਵੇਰੇ ਸਵੇਰੇ, ਬਹੁਤ ਤੇਜ਼-ਤੇਜ਼ ਤਾੜੀਆਂ ਮਾਰ ਦੇ ਜਾਂ, ਕੁਛ ਬੰਦੇ ਉਮ ਬੋਲਦੇ ਨੇ ਓਮ ਲੰਬੇ ਲੰਬੇ ਸਾਹ ਲੈਂਦੇ ਨੇ ਫਿਰ ਘੱਟ ਕਰਦੇ ਨੇ। ਤੇ, ਉਹਦੇ ਨਾਲ ਕੀ ਹੁੰਦਾ ਏ ਜਿਵੇਂ ਕੁਛ ਲੋਕ ਤਾੜੀਆਂ ਮਾਰਦੇ ਨੇ ਨਾ। ਉਹ ਨਾਲ ਖੂਨ ਦਾ ਖੂਨ ਦਾ ਸਰਕੂਲੇਸ਼ਨ ਵੱਧਦਾ ਤੇ, ਔਰ ਉਹਦੇ ਵੱਧਣ ਨਾਲ, ਸਾਨੂੰ ਕੋਈ ਬਿਮਾਰੀ ਨੀ ਆਏਗੀ ਬਲੱਡ ਚ ਕਿਸੇ ਚ ਵੀ
ਹਾਂਜੀ,
ਔਰ, ਕੁਛ ਲੋਕ ਸਵੇਰੇ ਉੱਠ ਕੇ ਅ ਸਾਈਕਲ ਵਗੈਰਾ ਕਰਦੇ ਨੇ ਸਕ ਕਿਲਿੰਗ ਕਰਦੇ ਨੇ, ਕਿ ਉਹਨਾਂ ਦਾ ਪੇਟ ਵਗੈਰਾ ਅੰਦਰ ਰਹੇ ਨੇ ਤੇ ਤੁਸੀਂ ਦੇਖਿਆ ਹੋਣਾ। ਅ, ਜਿਵੇਂ ਅੱਜ ਕੱਲ੍ਹ ਆਪਾਂ ਕੁਛ ਵੀ ਲਾ ਲਓ। ਖਾ ਪੀ ਰੇ ਆ ਜਿਵੇਂ ਲੇਟ ਉੱਠਾਂਗੇ ਲੇਟ ਸੋਵਾਂਗੇ। ਉਹਦੇ ਨਾਲ, ਸਾਡਾ ਜਿਵੇਂ ਇੱਕ ਸਰੀਰ ਵੀ ਫਿੱਟ ਨੀ ਰਏਗਾ। ਜਿਵੇਂ ਮੰਨ ਲਓ ਕਿ ਪੇਟ ਬਾਰ ਆ ਜਾਂਦਾ ਐ ਹੋਰ ਵੀ ਹੋ ਜਾਂਦਾ ਐ ਤੇ ਕੁੱਝ ਬੰਦੇ ਆਪਣਾ ਪੇਟ ਅੰਦਰ ਰੱਖਣ ਲਈ ਸਾਈਕਲਿੰਗ ਕਰਦੇ ਨੇ ਸਵੇਰੇ ਸਵੇਰੇ ਉੱਠ ਕੇ, ਕੁਛ ਤਾਂ ਜਿਵੇਂ ਮੈਂ ਦੇਖਿਆ ਕੁਛ ਬੰਦਿਆਂ ਨੇ ਇੱਕ ਘਰ ਆਦੀ ਏ ਸਾਈਕਲ ਵਾਲੀ ਐਕਸ ਸਾਈਜ਼ ਤੇ, ਮਸ਼ੀਨ ਹੁੰਦੀ ਐ ਉਹ ਸਾਈਕਲ ਆਲੀ ਐਕਸ ਸਾਈਜ਼ ਆਲੀ ਉਹ ਲਿਆ ਕੇ ਰੱਖਦੇ ਨੇ ਕਿ ਸਵੇਰੇ ਉੱਠ ਕੇ ਕਰਨੀ ਕਰਨੀ ਐ ਤੇ, ਜੇ ਬੰਦੇ ਕੋਲ ਕੋਈ ਬਾਨਾ ਐ ਸਵੇਰੇ ਉੱਠਣ ਦਾ ਕਿ ਮੈਂ ਸਵੇਰੇ ਉੱਠ ਉੱਠ ਕੇ ਸੈਰ ਤੇ ਜਾਣਾ ਐ ਮੈਂ ਆਪਣਾ ਸਰੀਰ ਚੁਸਤ ਰੱਖਣਾ ਇਹ ਰੱਖਣਾ ਯਾ ਮੈਂ ਸਵੇਰੇ ਉੱਠ ਉੱਠ ਕੇ ਆਪਣੇ ਪੇਟ ਦੀ ਐਕਸਾਈਜ਼ ਕਰਨੀ ਐ ਕਿ ਮੇਰਾ ਪੇਟ ਅੰਦਰ ਹੋਏ। ਕਿਉਂਕਿ ਅੱਜ ਕੱਲ੍ਹ ਤੁਹਾਨੂੰ ਵੀ ਪਤਾ ਕਿ ਅੱਜ-ਕੱਲ੍ਹ ਇੱਕ ਪਰਸਨੈਲਿਟੀ ਔਰ ਫਿਟਨੈਸ ਦਾ ਜ਼ਮਾਨਾ ਐ ਕੀ ਹਰ ਕੋਈ ਚਾਹੁੰਦਾ ਐ ਕਿ ਮੈਂ ਫਿਟਨੈਸ ਰਵਾਂ।
ਹਾਂਜੀ ਤੇ ਫਿੱਟ ਹੋਣਾ ਜ਼ਰੂਰੀ ਵੀ ਬਹੁਤ ਐ ਸਾਡੇ ਸਰੀਰ ਲਈ ਵੀ ਬਹੁਤ ਜ਼ਰੂਰੀ ਐ ਹੁਣ ਤੁਸੀਂ ਦੇਖ ਕੀ ਉਹਨੇ, ਜਿੰਨੇ ਜ਼ਿਆਦਾ ਸਰੀਰ ਮੋ ਹੁੰਦੇ ਬੰਦੇ ਦਾ, ਉਨ੍ਹੇ ਈ ਜ਼ਿਆਦਾ ਮੋਟਾਪਾ ਕਹਿੰਦੀ ਐ ਜਿਵੇਂ ਬਿਮਾਰੀਆਂ ਦਾ ਘਰ ਹੁੰਦਾ ਐ ਤੇ ਜਿੰਨਾ ਜ਼ਿਆਦਾ ਮੋਟਾਪਾ ਹੋਏਗਾ। ਉਹਨਾਂ ਜ਼ਿਆਦਾ ਈ ਜੋਵੇ ਸਾਨੂੰ ਭੱਜਣ ਦੌੜਨ 'ਚ ਵੀ ਦਿੱਕਤ ਆਉਂਦੀ ਐ। ਤੇ ਨਾਲੇ ਹੋਰ ਵੀ ਕਈ ਬਿਮਾਰੀਆਂ ਜੋ ਵੀ ਮੋਟਾਪ ਪੇ ਤੋ ਲੱਗਦੀਆ ਤੇ ਸਾਨੂੰ ਫਿੱਟ ਈ ਰਹਿਣਾ ਚਾਹੀਦਾ ਤੇ ਉਹਦੇ ਲਈ ਸਾਨੂੰ ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਐ ਪਰ ਐਕਸ ਔਰ ਜਿਵੇਂ ਸਭ ਤੋਂ ਜ਼ਿਆਦਾ ਜੋਵੇ ਕੰਮ ਜੋਵੇ ਸਵੇਰੇ ਉੱਠ ਕੇ ਈ ਕੀਤੇ ਜਾਏ। ਜਾਈਏ ਤਾਂ ਉਹ ਜ਼ਿਆਦਾ ਵਧੀਆ ਰਹਿੰਦੇ ਨੇ ਹਨਾ ਜਿਵੇਂ ਕਿ ਅਗਰ ਆਪਾ ਸਵੇਰੇ ਉੱਠ ਕੇ ਐਕਸਰਸਾਈਜ਼ ਕਰੀਏ, ਤੇ ਉਹਦੇ ਨਾਲ ਜਦੋਂ ਸਾਡੀ ਫਿਜ਼ੀਕਲੀ ਅੱਛੀ ਰਹਿੰਦੀ ਐ ਬੋਡੀ ਹਨਾ ਤੇ ਨਾਲੇ ਅਗਰ ਜਿਵੇਂ ਕੋਈ ਵਿਦਿਆਰਥੀ ਵੀ ਐ ਅਗਰ ਉਹ ਸਵੇਰੇ ਜਲਦੀ ਉੱਠ ਕੇ ਪੜ੍ਹਦਾ ਹਨਾ ਤੇ ਉਹਨੂੰ ਪੜ੍ਹਿਆ ਲਿਖਿਆ ਜੋ ਵੀ ਪੂਰਾ ਦਿਨ ਯਾਦ ਰਹਿੰਦਾ, ਤੇ ਨਾਲੇ ਉਹਦੀ ਪਾ ਮਾਇਂਡ ਜੋ ਵੇ ਨਾ ਪਾ ਮਾਇਂਡ ਪਾਵਰ ਕੰਸਲਟੇਸ਼ਨ ਜੋ ਵੇ ਉਹ ਵੀ ਬੋਤ ਜ਼ਿਆਦਾ ਸਟਰੋਂਗ ਹੁੰਦੀ ਐ, ਤੇ ਸ ਹੋਰ ਵੀ ਕਈ ਫਾਇਦੇ ਹੁੰਦੇ ਨੇ ਸਵੇਰੇ ਜਲਦੀ ਉੱਠਣ ਨਾਲ
ਕੁਛ ਮੈਂ ਦੇਖਿਆ ਐ, ਕੁਛ ਮਾਸਟਰ ਹੁੰਦੇ ਨੇ ਟੀਚਰ ਉਹ ਬੱਚਿਆਂ ਨੂੰ ਸਵੇਰੇ ਪੰਜ ਵਜੇ ਬੁਲਾਂਦੇ ਨੇ ਕਿ ਬਈ ਪੰਜ ਵਜੇ ਆ ਕੇ ਪੜ੍ਹੋ ਕਿਉਂਕਿ ਇੱਕ ਸ਼ਾਂਤ ਵਾਤਾਵਰਨ ਹੁੰਦਾ ਔਰ ਇ
ਹਾਂਜੀ ਤੇ ਸਵੇਰੇ ਉੱਠ ਕੇ ਨਾ ਬੱ ਚੇ ਦਾ ਮਾਈਡ ਥੋੜ੍ਹਾ ਫਰੈਸ਼ ਹੁੰਦਾ ਤੇ ਨਾਲੇ ਉਹਦੀ ਕੈਚਿੰਗ ਪਾਵਰ ਵੀ ਬੋਤ ਜਿਆਦਾ ਉਸ ਟਾਈਮ ਵਿੱਚ ਜ਼ਿਆਦਾ ਹੁੰਦੀ ਏ ਕਿ ਉਹ ਮਤਲਬ ਜੋ ਵੀ ਕੰਨਸਟਰੇਟ ਜਲਦੀ ਕਰ ਪਾਂਦਾ ਏ ਟੋਪਿਕਸ ਤੇ ਹਾਂ
ਜਿਵੇਂ ਕੁਛ ਬੰਦੇ ਦੇਖਿਆ ਮੈਂ ਕਿ ਜਿਨਾ ਨੂੰ ਕੁਛ ਬਿਮਾਰ ਜਿਵੇਂ ਮੰਨ ਲਓ ਕਿ ਕੁਛ ਹ ਦੀ ਬਿਮਾਰੀਆਂ ਹੁੰਦੀਆਂ ਉਹ ਐਕਸਰਸਾਈਜ਼ ਜਾਂ ਸਵੇਰੇ ਅੱਛੀਆਂ ਹਵਾ ਲੈਣ ਜਾਦੀ ਐ। ਔਰ ਦਵਾਈਆਂ ਨਾਲ ਨਈ ਜਾਂਦੀਆਂ ਪਰ ਮੈਂ ਜ ਜਿੱਥੇ ਤੱਕ ਦੇਖਿਆ ਜਿਵੇਂ ਪਹਿਲਾਂ ਲੋਕ ਜ਼ਿਆਦਾ ਇੰਨੀ ਜਲਦੀ ਬਿਮਾਰ ਨਹੀਂ ਹੁੰਦੇ ਸੀ ਉਨਾਂ ਦਾ ਬਿਮਾਰ ਨਾ ਹੋਣ ਦਾ ਰੀਜ਼ਨ ਐਹੀ ਸੀ। ਕਿ ਜਲਦੀ ਉੱਠਣਾ ਔਰ ਸਵੇਰ ਜਲਦੀ ਉੱਠ ਕੇ ਆਪਣਾ ਨਾਣਾ ਧੋਣਾ ਔਰ ਹਾ ਮਤਲਬ ਕਿ ਹੁਣ ਜਿਵੇਂ ਅੱਜ ਦੇ ਟਾਈਮ ਚ ਤੁਹਾਨੂੰ ਪਤਾ ਏ ਕਿ ਨੌ ਵਜੇ ਉੱਠ ਰਹੇ ਕੋਈ ਅੱਠ ਵਜੇ ਉੱਠ ਰਿਹਾ ਜਿਵੇਂ ਮੰਨ ਲਓ ਕਿਸੇ ਨੇ ਔਫਿਸ ਜਾਣਾ ਤੇ ਉਹ ਸਿਧਾ ਫਿ ਅੱਧਾ ਘੰਟਾ ਪਹਿਲਾਂ ਉੱਠ ਰਿਹਾ ਜਾਂ ਕਿਸੇ ਬੱਚੇ ਨੇ ਸਕੂਲ ਜਾਣਾ ਉਹ ਇੱਕ ਅੱਧਾ ਇੱਕ ਘੰਟਾ ਪਹਿਲੇ ਉੱਠ ਰਿਹਾ ਏਹੀ ਜੇ ਆਪਾ ਅਸੀ ਮੰਨ ਲਓ ਕਿ ਨੌ ਵਜੇ ਔਫਿਸ ਜਾਣਾ ਤੇ ਅਸੀ ਛੇ ਵਜੇ ਵੀ ਉੱਠੀਏ ਉੱਠ ਕੇ ਆਪਾਂ ਥੋੜੀ ਸੈਰ ਕਰੀਏ ਆਈਏ ਇੱਕ ਸਾਡਾ ਦਿਨ ਵੀ ਅੱਛਾ ਨਿਕਲੇਗਾ ਮਤਲਬ ਮਤਲਮ ਇੱਕ ਜਿਵੇਂ ਸਵੇਰੇ ਇੱਕ ਜਿਵੇਂ ਦਿਨ ਖੁੱਲ ਕੇ ਨਿਕਲਦਾ ਪੂਰਾ ਮਤਲਬ ਕਿ ਪੂਰੀ ਜਿਵੇਂ ਰਾਤ ਨੂੰ ਨੇਰਾ ਹੁੰਦਾ ਐ ਪਰ ਜਿਵੇਂ ਸਵੇਰੇ ਹਲਕਾ-ਹਲਕਾ ਹਲਕਾ ਚਾਨਣਾ ਪਹਿਲੇ ਹਲਕ ਹਲਕਾ ਨੇਰਾ ਕੱਢਦਾ ਕੱਢਦਾ ਇੱਕੋ ਦਮ ਚਾਨਣਾ ਹੋ ਜਾਂਦਾ ਏਦਾਂ ਹੀ ਜੇ ਅਸੀ ਆਪਣੀ ਸਰੀਰ ਦਾ ਧਿਆਨ ਰੱਖਾਂਗੇ ਸਵੇਰੇ ਜਲਦੀ ਉੱਠ ਕੇ ਸੈਰ ਵਗੈਰਾ ਜੋ ਜੋ ਤੁਸੀਂ ਕਹਿ ਰੇ ਉਹ ਸਭ ਕਰਾਂਗੇ ਤੇ ਇੱਕ ਸਾਡਾ ਦਿਨ ਦਾ ਵੀ ਉਜਾਲਾ ਹੋ ਜਾਏਗਾ ਮਤਲਬ ਇੱਕ ਦਿਨ ਅੱਛਾ ਜਾਏਗਾ ਸਾਡੇ ਕੋਲ ਸੁਸਤੀ ਨੀਂ ਹੋਏਗੀ। ਔਰ ਸਭ ਸੇ ਵੱਡੀ ਗੱਲ ਐ ਕੇ ਕਿ ਜੇ ਮੰਨ ਲਓ ਕਿ ਅਸੀਂ ਲੇਟ ਉੱਠਦੇ ਆ ਠੀਕ ਐ ਇੱਕ ਸਾਡੇ ਸਰੀਰ ਚ ਦਰਦ ਵੀ ਰਹਿੰਦੀਆ ਕੁਛ ਸਰੀਰ ਦਰਦ ਰਹੇਗਾ ਸਰੀਰ ਚ ਥਕਾਨ ਜਿ ਰਹਿੰਦੀ ਏ ਮਤਲਬ ਕਿ ਔਰ ਜਿਵੇਂ ਕਿ ਸਰੀਰ ਥੱਕਿਆ ਥੱਕਿਆ ਲੱਗੇਗਾ ਕੁਛ ਤੁਸੀਂ ਕੰਮ ਤਾਂ ਕੁਛ ਨੀ ਕੀਤਾ ਹੈਗਾ ਬਟ ਥੱਕਿਆ ਉਹ ਇਸ ਲਈਏ ਹੁੰਦਾ ਕਿ ਰਾਤ ਲੇਟ ਸੋਏ ਸਵੇਰੇ ਸਰੀਰ ਨੂੰ ਉਹ ਆਰਾਮ ਨੀਂ ਮਿਲ ਪਾਂਦਾ ਜੋ ਉਹਨੂੰ ਚਾਹੀਦਾ ਏ। ਏਹੀ ਆਪਾਂ ਜਲਦੀ ਸੋਵਾਂਗੇ ਤੇ ਇੱਕ ਜਲਦੀ ਉੱਠ ਕੇ ਕੁਛ ਵੀ ਜਿਵੇਂ ਤੁਸੀਂ ਜਾ ਰੇ ਸੈਰ ਕਰ ਲਓ ਜਾਂ ਐਕਸਰਸਾਈਜ਼ ਘਰ ਕਰ ਲਓ ਜਾਂ ਯੋਗਾ ਕਰ ਲਓ ਕੁਛ ਕਰ ਲਓ ਉਹਦੇ ਨਾਲ ਸਾਡਾ ਸਰੀਰ ਇੱਕ ਖੁੱਲ ਜਾਏਗਾ ਇੱਕ ਕਿਸ ਕੀ ਸਰੀਰ ਸਵੇਰੇ ਉੱਠ ਕੇ ਜੇ ਆਪਾਂ ਆਪਣੇ ਸਰੀਰ ਨੂੰ ਅੱਛੀ ਤਰ੍ਹਾਂ ਵੋਮਅਪ ਕਰਕੇ ਜਾਂ ਕੁਛ ਵੀ ਕਰ ਕੇ ਉਹਨੂੰ ਆਪਾਂ ਇੱਕ ਐਕਟਿਵ ਕਰਾਂਗੇ। ਤੇ ਸਾਡਾ ਪੂਰਾ ਦਿਨ ਇੱਕ ਵਧੀਆ ਐਕਟਿਵ ਨਿਕਲੇਗਾ ਔਰ ਸਭ ਸੇ ਵੱਡੀ ਗੱਲ ਐਹ ਹੁੰਦੀ ਐ ਕਿ ਕੁਛ ਤੁਸੀਂ ਦੇਖਿਆ ਹੋਣਾ ਏ ਕਿ ਅਹ ਆਪਾਂ ਉਹਨੂੰ ਕੁਛ ਕੰਮ ਸਮਝਾਉਂਦੇ ਹਾਂ ਜਾਂ ਕੁਛ ਸਮਝਾਉਂਦੇ ਹਾਂ ਉਹਦਾ ਧਿਆਨ ਨੀ ਹੁੰਦਾ। ਉਹ ਕਈਆਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਕੰਮ ਬੋਲਣਾ ਪੈਂਦਾ ਹੈ ਕਿ ਅ ਯ ਐਸੇ ਹੋ ਜਾਏਗਾ ਦੇਖਣਾ ਯਹ ਵਾਲਾ ਸਾਈਡ ਖੁੱਲ ਨਹੀਂ ਰਹੀ ਹੈ ਇਸਕਾ ਪਾਸਵਰਡ ਪਰ ਉਹ ਇਸ ਲਈ ਨਹੀਂ ਹੁੰਦਾ ਕਿਉਂਕਿ ਉਹ ਐਕਟਿਵ ਨੀ ਆ। ਉਹਦੇ ਅੰਦਰ ਸੁਸਤੀ ਸੁਸਤੀ ਪੰਚ ਦੱਸੇਗਾ। ਇਹੀ ਅਸੀਂ ਚੁਸਤ ਫੁਸਤ ਹੋਵਾਂਗੇ ਤੇ ਅੱਛੀ ਔਰ ਸਭ ਸੇ ਵੱਡੀ ਗੱਲ ਹੈ ਖਾਣ ਪੀਣ ਦੇ ਉੱਤੇ ਵੀ ਹੁੰਦਾ ਜੇ ਅਸੀਂ ਸਵੇਰੇ ਉੱਠ ਕੇ ਹਲ
ਹਾਂਜੀ ਜਿਵੇਂ ਸਵੇਰੇ ਉੱਠ ਕੇ ਇੱਕ ਵਧੀਆ ਬ੍ਰੇਕਫਾ ਬ੍ਰੇਕ ਬ੍ਰੇਕਫਾਸਟ ਲੈਣਾ ਚਾਹੀਦਾ ਕਿਉਂਕਿ ਆਪਾਂ ਸਾਰੀ ਰਾਤ ਭੁੱਖੇ ਹੁੰਦੇ ਹਨਾ ਹਾਂਜੀ ਔਰ ਵਧੀਆ
ਨੋਰਮਲ ਬ੍ਰੇਕਫਾਸਟ ਕਰਨਾ ਚਾਹੀਦਾ ਅ ਜਿਹਦੇ ਨਾਲ ਦੇਖੋ ਜੀ ਅਸੀਂ ਸਵੇਰੇ ਹੀ ਕੁੱਛ ਭਾਰਾਂ ਖਾਵਾਂਗੇ। ਪੂਰਾ ਦਿਨ ਸਾਨੂੰ ਅਹ ਉਹ ਜਿਵੇਂ ਲਾ ਲਓ। ਉਹ ਕੀ ਬੋਲਦੇ ਨੇ ਕਿ ਇੱਕ ਸੁਸਤੀ ਇੱਕ ਵਾਸੀਆਂ ਜੀ ਆਣ ਆਣਗੀਆਂ। ਔਰ ਜਿਹਦੇ ਨਾਲ ਸਾਡਾ ਅੱਗੇ ਹੋਰ ਕੁਛ ਖਾਣ ਦਾ ਮਨ ਨੀ ਕਰੇਗਾ ਸਾਨੂੰ ਹਲਕਾ ਭੋਜਨ ਔਰ ਵਧੀਆ ਭੋਜਨ ਕਰਨਾ ਚਾਹੀਦਾ ਜਿਵੇਂ ਕੁਛ ਲੋਕ ਦੇਖਿਆ ਮੈਂ ਬ੍ਰੇਕਫਾਸਟ ਵੇਲੇ ਅਹ ਛੋਟਾ ਮੋਟਾ ਬ੍ਰੈਡ ਜਾਂ ਉਬਲੀ ਹੋਈ ਕੁਛ ਸਬਜ਼ੀਆਂ ਲੈ ਲੈਂਦੇ ਨੇ ਕਿ
ਹਾਂਜੀ
ਕਿ ਅਸੀਂ ਹੁਣੇ ਸਵੇਰੇ ਹਲਕਾ ਖਾਈਏ ਉਸ ਤੋਂ ਬਾਅਦ ਕਿਉਂਕਿ ਫਿਰ ਜਿਹਾ ਡਿਨਰ ਹੁੰਦਾ ਉਹ ਤੇ ਅਸੀਂ ਦੇਖੋ ਅਹ ਪੂਰਾ ਦਿਨ ਘੁੰਮਣਾ ਫਿਰਨਾ ਇੱਧਰ ਪਚਨ ਨੂੰ ਜਿਹੜਾ ਉਲੀ ਚੀਜ਼ ਆ ਉਹ ਟੈਮ ਲੈ ਲੈਂਦੀਆ ਤੇ ਜਿਹੜੀ ਟਾਈਮ ਲੈਣ ਵਾਸਤੇ ਸਾਨੂੰ ਇਸ ਲਈ ਜਿਹੜਾ ਮਤਲਬ ਕਿ ਲੰਚ ਵੇਲੇ ਹੀ ਸਾਨੂੰ ਕੋਈ ਭਾਰੀ ਚੀਜ਼। ਜਿਵੇਂ ਓਲੀ ਵਗੈਰਾ ਇਹ ਖਾਣੀ ਚਾਹੀਦੀ ਹੈ।
ਹਾਂਜੀ ਸਹੀ ਕਿਹਾ ਤੁਸੀਂ ਵੀ।
ਹੋਰ। ਤੁਹਾਡੇ ਵੈਸੇ ਕਾਫੀ ਅੱਛੇ ਵਿਚਾਰ ਸੀਗੇ ਜਿਵੇਂ ਕਿ ਅਹ ਇੱਕ ਸਾਨੂੰ ਜਲਦੀ ਉੱਠ ਕੇ ਔਰ ਆਪਣੇ ਸਰੀਰ ਨੂੰ ਇੱਕ ਅੱਛਾ ਰੱਖਣ ਲਈ ਇੱਕ। ਇੱਕ ਅੱਛਾ ਬਣਾਉਣ ਲਈ ਇੱਕ ਫਿਟ ਔਰ ਇੱਕ। ਮਤਲਬ ਕਿ ਸਰੀਰ ਤੋਂ ਕੋਈ ਬਿਮਾਰੀ ਨਾ ਲੱਗੇ। ਪੁੱਛਣ ਲੱਗੇ ਉਹਦੇ ਲਈ ਤੁਸੀਂ ਇੱਕ ਵਧੀਆ ਟੋਪਿਕਸ ਇੱਕ ਵਧੀਆ ਸਾਨੂੰ ਦੱਸ। ਜਿਹਨੂੰ ਹੁਣ ਮੰਨ ਲਓ ਕਿ ਸਾਡੇ ਨਾਲ ਦੇ ਆ ਕੁਛ ਵੀ ਕੋਈ ਲੇਟ ਉੱਠਦਾ ਉਹਨੂੰ ਆਪਾ। ਦੱਸ ਸਕਦੇ ਹਾਂ ਕਿ ਸਾਨੂੰ। ਇਦਾਂ- ਇਦਾਂ ਇੱਕ ਨੌਲੇਜ ਮਿਲੀ ਕਿ ਸਾਨੂੰ ਸਵੇਰੇ ਜਲਦੀ ਉੱਠ ਕੇ। ਐ ਫਾਇਦੇ ਨੇ। ਉਹਦੇ ਨਾਲ ਕੀ ਹੁੰਦਾ ਹੈ ਕਿ ਇੱਕ ਮਤਲਬ ਕਿ। ਬੰਦਾ ਮੰਨ ਲਓ, ਕਿ ਬਿਮਾਰ ਹੋਣ ਆਲਾ ਹੈ ਕੁਛ ਹੋਣ ਵਾਲਾ ਉਸ ਤੋਂ ਬਚ ਜਾਂਦਾ ਹੈ।
ਹਾਂਜੀ ਸਹੀ ਕਿਹਾ ਤੁਸੀਂ ਤੁਹਾਡੇ ਨਾਲ ਗੱਲ ਕਰਕੇ। ਬਹੁਤ ਵਧੀਆ ਲੱਗਿਆ ਤੁਹਾਡੇ ਵੀ ਬਹੁਤ ਅੱਛੇ ਵਿਚਾਰ ਸੀ। ਸਾਨੂੰ ਐ ਚੀਜ਼ਾ ਅਜ਼ਮਾਣੀ ਚਾਹੀਦੀ ਆ ਆਪਣੀ ਲਾਈਫ਼ ਵਿੱਚ।
ਹਾਂਜੀ ਹਾਂਜੀ ਚਲੋ ਠੀਕ ਹੈ ਜੀ ਮੈਨੂੰ ਕੋਲ ਆ ਗਈ ਠੀਕ ਆ ਜੀ ਸਤਿ ਸ਼੍ਰੀ ਅਕਾਲ।